ਹਾਂਜੀ
ਹਾਂਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ
ਹੋਰ ਸਭ ਠੀਕ
ਵਧੀਆ ਵਟਸਐਪ ਨਹੀਂ ਚੱਲ ਰਹੀ ਯਾਰ
ਵਟਸਐਪ ਗਾਣੇ ਯੂਟਿਊਬ
ਹਮ
ਚੱਲਦੀ ਨਹੀਂ ਵੀ ਮਲਬ
ਗੈਸਟ ਮੂਡ ਪੇ ਨੀ ਚਲਾਉਦੇ ਆਪਾਂ ਗੈਸਟ ਮੂਡ ਆਏ ਨਹੀਂਰੇ ਮ
ਕਿਸਮਾਂ ਅੱ ਚਾਸ਼ਮਾਂ ਪਹਿਲਾਂ ਫੇਰ ਅਗੜ ਉਹ ਪੁਰਾਣਾ ਮਾਡਲ ਆਉਣਾ ਨਾ ਆਈ ਡੀ ਮੰਗੇਗੀ ਪਹਿਲਾਂ ਕਰੋਂ ਉਸੀ ਆਈ ਡੀ ਬਣਾ ਕੇ ਗੂਗਲ ਗੂਗਲ ਜੀਮੇਲ ਦੀ
ੇ ਦਾ ਕਿਹੜਾ ਬਣਾਏਗਾ
ਫਿਰ ਰਹਿਣ ਦੇ ਛੱਡ ਪਰਾ
ਮ ਕੁੱਤੇ ਕੰਮ ਨਾਲ ਫੋਟੋ ਖਿੱਚ ਰਿਹਾ ਆਪਦੀ
ਅੱਛਾ ਠੀਕ ਆ
ਹਾਂ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
ਤਾਂ ਦੇਖ ਲਈ ਗੱਲ ਕਰਕੇ ਇੱਕ ਵਾਰੀ ਜੇ ਕਿਸੇ ਨੂੰ ਚਾਹੀਦਾ ਹੋਇਆ, ਇਧਰ ਕੋਈ ਪਿੰਡ ਪੁੰਡ ਪੁੱਛ ਲੈ ਨਾ ਵੀ ਫੋਨ ਹੈਗਾ ਕੋਈ ਵਿਕਾਊ। ਹੂੰ।
ਠੀਕ ਹੈ ਫਿਰ ਤਾਂ ਹਾਂ ਇੰਨੀ ਕੁ ਰੇਟ ਮਤਲਬ ਬੰਦਾ ਲੇ ਲੇਗਾ ਕੋਈ ਬਿਹਾਰੀ
ਕਹਿਦਾਂਗੇ ਵੀ ਸਾਡੇ ਕੋਲ ਆਓ ਅੱਠ ਨੌ ਅੱਠ ਨੌ ਹਜ਼ਾਰ ਕਾ ਕਹੀ ਜੇ ਕੋਈ ਪੁੱਛੇਗਾ, ਹੂੰ ਨੌਂ ਕਾ ਕਹਿ ਦੀ ਦਸ ਕੁ ਤਾਂ ਆਹੋ ਪਹਿਲਾਂ ਕਹਿ ਦਈ ਵੀ ਡੱਬਾ ਬਿੱਲ ਕੁਛ ਨੀ ਹੈਗਾ, ਇਹਦੇ ਡੱਬਾ ਡੁੱਬਾ ਬਿਲ ਕੁਛ ਨੀ ਹੈਗਾ ਨਾ ਚਾਰਜਰ ਹੈਗਾ ਵੀਰ। ਹੁਣ ਗਰੰਟੀ ਆ ਸਾਡੀ। ਕੋਈ ਚੋਰੀ ਦਾ ਫੋਨ ਨੀ ਹੈਗਾ ਕੁਛ ਨੀ ਹੈਗਾ।
ਹੂੰ ਮੈ ਨੂੰ ਕਹਿਦਾ ਗਾ ਨੌ ਦਸ ਕ ਫੋਨ ਆ ਤੋਂਹ ਗੱਲ ਕਰੇਗਾ ਤਾਂ ਅੱਠ ਵਾ। ਹਾਂ, ਮੈ ਚਲੋ ਤੋ ਉਹ ਕਿਸੇ ਨੇ ਲੈਣਾ ਜਿਸਨੇ ਡੱਬਾ ਤਾ ਇਥੀ ਪਿਆ ਰਹੇਗਾ। ਉਹਨੂੰ ਕਹਿਦਾ ਗੇ ਕਿ ਡੱਬਾ ਦੇ ਇੱਥੇ ਪਿਆ ਰ ਹਾਂ ਬਿੱਲ ਬਿੱਲਕਾ ਚੱਕਰ ਆ ਬਿੱਲ ਖਾਤਰ ਮੈਂ ਤੈਨੂੰ ਦੋ ਤਿੰਨ ਹਜਾਰ ਘਟਾ ਦਾ ਹਾਂ। ਪੈਸੇ ਵੀ ਜੇ ਜੇ ਬਿੱਲ ਵੀ ਹੁੰਦਾ ਜੇ ਬਿੱਲ ਵੀ ਹੁੰਦਾ ਯਾਰ ਫੇਰ ਕਿਹੜਾ ਉਸ ਨੇ ਬਿਲਹੱਤ ਮਾਰਕ ਕਰਾ।
ਹਾਂ ਹਾਂ ਇਨੂ ਕਿਹਦੀ ਦਸ ਹਜ਼ਾਰ ਕੁ ਪਿਆ ਮਾਰੇ ਕੋਲ। ਅਗਲਾ ਕਹਿ ਵੀ ਇੱਕ ਲੱਖ ਹਜ਼ਾਰ ਹੁਜਾਰ ਘਟਾ ਲੋਂਗੇ ਮੈਂ ਕਿਹਾ ਹਾਂ ਘਟਾ ਲਾਂਗੇ ਕੋਈ ਚੱਕਰ ਨਹੀਂ ਮੈਂ ਕਿਹਾ ਚਲ ਮੈਂ ਚਾਰਜ ਇੱਕ ਹੈਲਪ ਕਰਦਾ ਤੇਰੀ ਵੀ ਮੈਨੂੰ ਚਾਰਜਰ ਦੇ ਸਕੀ ਨਾਲ ਉਹ ਦੇ ਦਾਗੇ ਨਵਾਂ। ਤੁਹਾਨੂੰ ਚਾਰਜਰ ਕੋ ਹੂੰ ਚਾਰਜਰ ਦੇ ਦਾਂਗੇ ਤੈਨੂੰ ਮਾਨੇ ਕੋਈ ਚੱਕਰ ਨੀ ਆ ਹੂੰ ਪੰਜਾਹ ਰੁਪਏ ਕੀ ਸੌ ਰੁਪਏ ਲਾਲਿਆ ਪੰਜਾਹ ਰੁਪਏ ਡਾਟਾ ਕੇਬਲ ਢਾਈ ਕਾ ਚਾਰਜ ਲਾਲਾ ਸਾਰਾ।
ਹਾਂ। ਤਿੰਨ ਸੌ ਕਾ ਹੋ ਲਈ।
ਸਾਢੇ ਤਿੰਨ ਸੌ ਲੱਗੂ ਉੱਪਰ। ਹਾਂਏ ਅ ਕ ਕਦੀ ਪ੍ਰਾਜੈਕਟ ਨੇ ਦੇਤੀ। ਕਿਆ ਕੋਈ ਅੱਠ ਨੌ ਹਜ਼ਾਰ ਗੁੰਮ ਹੋ ਗਿਆ ਯਾਰ ਮੰਨ ਲੇ ਗਾ। ਮਾਲੇ ਨੂੰ ਫੜਿਆ ਮੈਂ ਸੱਤ। ਸੱਤ ਹਜ਼ਾਰ ਰੁਪਈਆ ਮੈਂ ਕਿਹਾ ਲੈ ਤੂੰ ਸੱਤ ਹਜ਼ਾਰ ਫੜ ਬਾਕੀ ਮਾਰੇ। ਹੂੰ।
ਹੂੰ ਤੇ ਮੈਂ ਕਿਹਾ ਚਲ ਕਿਸੇ ਨੂੰ।
ਜੇ ਕੋਈ ਹੋਇਆ ਨਹੀਂ ਮੈਂ ਤਾਂ ਵੀ ਪੁੱਛਾ ਬਟਾਲਾ ਕੋਲੋਂ। ਹੈਗਾ ਜੇ ਤਿਉਹਾਰ ਦੇ ਸਥਾਨੇ ਫਿਰ ਅਸੀ। ਹੇਅਰ ਕਰਦੇ ਨਹੀਂ ਹੀ ਬਗ ਨੇਅਰ ਬਕ। ਪਇਆ ਹੋਇਆ ਘਰੇ?
ਅੱਛਾ।
ਦਿੱਤਾ ਗਾ ਹਜ਼ਾਰ ਹਜ਼ਾਰ ਰੁਪਏ ਲੌਕ ਲੋਣ ਨੂੰ ਲੱਗਿਆ ਚਾਰ ਹਜ਼ਾਰ ਆਪਣਾ ਮੈਂ ਦੋ ਹਜ਼ਾਰ ਤੀਹ ਤੇ ਇੱਕੀ ਲਾ ਵੀ ਚੱਲ ਅੱਧਾ ਅੱਧ ਕਮਾਈ ਲਈਏ। ਤਾਜੀ ਪੱਠ ਹੈਂ ਵੇਚਣ ਨੂੰ ਕਹਿ ਰਿਹਾ ਅੱਠ ਹਜ਼ਾਰ ਵੇਚਣ ਨੂੰ ਕਹਿ ਰਿਹਾ ਦੀਪ ਨੇ ਕਹਿ ਕੇ ਆਪਦੇ। ਸਾਨੂੰ ਦੇਗਾ ਤੂੰ ਫੇਰ ਛੇ ਹਜ਼ਾਰ ਰੁਪਏ ਦੀ। ਉਹ ਤੇ ਘੱਟ ਕਮਾਵਾਂ ਲਾਗੇ ਅਸੀਂ ਤਾਂ ਆਪ ਵੀ। ਇਹ ਨਾ ਹੁਣ ਇੱਕ। ਮੈਂ ਪੁੱਛ ਲਾ ਵੀ ਔਰ ਨਾਹੀਂ ਮੇਰੇ ਕੋਲ ਫੋਨ ਪਿਆ। ਦੱਸੋ ਵੇ ਨਾਲ ਕਰ ਲਿਆ ਕਰੋ? ਭਰਪੂਰ ਚਾਵਲ। ਕਰਿਆ ਮੈਂ ਵੀ ਸੀ ਫੋਨ 'ਚ ਫੋਨ ਆ ਹਾਂ ਚਲ ਕਹਿੰਦਾ ਹਾਲੇ ਤੈਨੂੰ ਕੋਈ ਕਹਿੰਦਾ ਵੀ ਮੈਨੂੰ ਫੋਨ। ਜੇ ਨਾ ਯਾਰ ਕੋਲ ਜੀ ਮਿਲ ਜੇ ਕੌਲ ਕੌਲ ਵਾਸਤੇ ਚਾਹੀਦਾ ਆਪਾਂ ਨੂੰ ਤਾਂ। ਹੂੰ ਬੁੱਢੇ ਬੰਦਿਆ ਨੂੰ ਕਿਹੜਾ ਪਤਾ ਯਾਰ ਫੋਨ ਹੋਗਾ ਉਹ ਟੱਚ ਹੋਵੇ ਬਸ। ਨੂੰ ਫੋੜ ਜਾ ਆਪ ਮੁੰਡੇ ਕੁਡੇ ਨੂੰ ਪਤਾਗਾ,
ਅੱਛਾ ਹਾਂ ਨੈਟ ਤਾਂ ਫੋਰ ਜੀ ਵਧੀਆ ਚਲਾ ਔ ਤੋ ਬਸ ਨਿਓ ਏ ਬੰਦੇ ਨੇ ਪੰਜ ਛੇ ਸਾਲ ਤ ਚਲਾਣਾ ਹੋਆ।
ਹਾਂ ਬਾ ਕੁਲ ਬੱਚਾ ਕੇ ਚਲਵਾ, ਅ ਮਾਨੇ, ਫੇ ਦਸ ਹਜ਼ਾਰ ਪੰਦਰਾਂ ਹਜ਼ਾਰ ਚੱਕਣੇ ਆ ਦੱਸ। ਫੇਰ ਕੀ, ਸਤ ਅੱਠ ਹਜਾਰ ਇਕ ਤੋ ਲੇਨਾ ਸਤ ਅੱਠ ਹਜ਼ਾਰ ਇਕ ਤੋ ਲੇਨਾ, ਤਾਂ ਮੇਰਾ ਆ ਕਰਬ ਸੇਮ ਆ ਡੀਟੋ ਹੂੰ,
ਹਾਂ ਬਸ ਉਹੀ ਆ ਜੇ ਕਿਸੇ ਨੇ ਲੈਣਾ। ਤਾਂ ਪੰਜ ਕੁ ਸਾਲ ਕ ਸੋਚ ਕਰ ਲਮਾ ਵੀ ਪੰਜ ਸਾਲ ਦਾ ਚਲਾਣਾ ਚ ਜ ਸੈਕਿੰਡ ਹੈਂਡ ਆ ਤਾ ਤਿੰਨ ਚਾਰ ਸਾਲ ਕ ਕੁਸ ਗੱਲ ਹੈ ਵਾ,
ਹਾਂ ਬਾਕੀ ਅਗਲੇ ਤਾ ਚਲਾਓ ਅਗਲੇਗਾ ਕਿਦੇ ਇੱਕ ਦਿਨ ਚ ਭੈਣ ਲਈ ਵੀ,
ਹੂੰ, ਸਹੀ ਗੱਲ ਆ ਮੈਨੂੰ ਵੀ ਚਾਰ ਸਾਲ ਹੋ ਗਏ ਚੌਥਾ
ਮੈਂ ਵੀ ਤਾਂ ਦੋ ਵੀ, ਚ ਮੇਰੇ ਦਾ ਕੰਮ ਕਰਕਾ ਹੋ ਜਾ ਹਾਂ ਮੇਰੇ ਤਾਂ ਕੰਮ ਕਰਕਾ ਹੋ ਗਿਆ ਤ ਮੈਂ ਕਿਹਾ ਕੀ ਵਾਰ ਵਿਹਲਾ ਬੰਦਾ ਹੀ ਭਨ ਲਾ ਫੋਨ ਨੂੰ ਤਾਂ,
ਸਹੀ ਗੱਲ ਐ,
ਕੋਈ ਕੰਮ ਕਰਦੇ ਕਰਦੇ ਪ ਵੀ ਬੰਦਾ ਪੁੱਟ ਜੇ ਫੋਨ ਫ ਮੈਂ ਵੀਡੀਓ ਨੀ ਭੇਜੀ ਬੰਦਾ ਇੱਕ ਇੱਕ ਬਾਈਪਾਸ ਦਾ
ਹੂੰ,
ਬਾਈਪਾਸ ਕੀ ਰਹਿਣ ਤੇ ਲੈ ਨੀ ਜਾਤੀ ਨੀਚਾ ਆਰ ਪਾਰ ਦੇਖਦਾ ਧਰਤੀ ਕੇ
ਹੂੰ,
ਉਹ ਪਤਾ ਐ ਬੰਦੇ ਨੇ, ਸੋਚੀ ਇੰਟਰ ਰੱਖਣ ਲੱਗ ਗਿਆ ਉਹ ਪੁਲ ਕੇ ਵਿਚਾਲਾ ਵੀ ਮੋਟਰਸਾਈਕਲ ਕੱਢਣਾ ਉੱਪਰ ਨੂੰ ਆਈਫੋਨ ਤਾਂ ਉਹ ਭਾਵੇਂ ਪੁੁਲਦੇ ਕੇ ਥੱਲੇ ਨੂੰ ਵੀ ਪਾ, ਦੇਖ ਲਾ ਕਈ ਵਾਰ ਇਹ ਜਿਹੇ ਕਰਹੇ ਹੋ ਜਾ ਹਾਂ, ਇਹ ਵਾਰ ਬਣਦੇ ਤੇ, ਸਾਰਾ ਕੁਝ ਹੋਰ ਰਵੇ ਪਰ, ਕੋਈ ਹੋਰ ਲਵੇ ਬੰਦਾ,
ਹਾਂ ਜਦੋਂ ਕੁੜੀਆਂ ਦਾ ਕੰਮ ਆ ਮੈਂ ਕਰਨੇ ਜਾ ਤ ਕਹੀ ਆ ਰਹੀ ਸੀ, ਚੱਲੀ ਕਹੀ ਜਾ ਰਿਹਾ, ਕਿਧਰੇ ਹੋਰ ਰਹੀ ਸੀ, ਜਾ ਕਿਧਰੇ ਹੋਰ ਰਹੀ। ਹਾਂਾਂ
ਪਹਿਲਾਂ ਪੁਆਇੰਟ ਕਿੰਨੇ ਕਿੰਨੇ ਮਿਲੇ ਕੋਲਾ ਕਰੀਆਂ
ਛੇ ਸੌ ਵੀਹ, ਛੇ ਸੌ ਅਠਾਰਾਂ, ਛੇ ਸੌ ਵੀਹ ਤੱਕ ਪਹੁੰਚਾਈ ਆ।
ੂੰਗ ਤੇ ਆਪਾਂ ਗੱਲਾਂ ਥਾਂ ਕਰ ਰਹੇ ਤੇ ਆਪਾਂ ਇੱਕ ਗੱਲ ਬਰਾਬਰ ਬਾਰ ਬਾਰ ਕਰੀ ਯਾਰ ਤੇ ਓ ਇਸ ਕਰਕੇ ਪੁਆਇੰਟ ਘਟ ਮਿਲ ਰ ਤੇ ਅ ਆਪਾ ਉਲ ਜ਼ਲਾਲੁ ਜੇ ਆਪਾਂ ਪਰਸਨਲ ਗੱਲਾਂ ਕਰ ਰਹੇ ਹ ਗੱਲਾਂ ਕਰ ਰੇਆ ਕੋਈ। ਇੰਡੀਆ ਦੇ ਵੱਧ ਨਿੰਦ ਰਹੇ ਆ ਉਹ ਫੇ ਉਹ ਗੱਲ ਨਾ ਕਰਦਾ ਵੀ ਗਏ ਉਹ ਜਾਣਕਾਰੀ ਉਸ ਕੋਲ ਦਾ ਤੇ ਇਹਨਾਂ ਨੂੰ ਕਈ ਵਾਰੀ ਜਾਣਕਾਰੀ ਮਿਲ ਜਾ।
ਆਪਾਂ ਗੱਲ ਵੀ ਕਿੱਥਾਂ ਕਰ ਰਹੇ ਹੁਣ ਇਸ ਪੈਣਾ ਕਰਨਾ।
ਹੂੰ।
ਰਿਕਾਰਡ ਹੋ ਰਿਆ।
ਹਾਂਜੀ।
ਹੂੰ। ਬਾਅਦ ਮੇ ਸੁਣੀ ਜਾਏਗੀ।
ਹਾਂ ਮੇਰੀ ਸੁਣੀ ਵਾ ਫੇਰ ਅਪ ਆਪਾਂ ਨੇ ਗੱਲ ਕਰ ਲੈਂਦੇ ਹ ਆਪਾਂ ਕੋਈ ਨਾ ਕਰ ਲਾਂਗੇ ਇਕੱਠੇ ਥੋੜ੍ਹੇ ਜਿਹਾ ਗੁੱਠਾ ਮੈਂ ਕਹਿ ਦ ਤਾਜ ਨੂੰ ਦਾਰੇ ਖਡ ਤਾਂ ਤੇ ਤਾਂ ਤੈ ਮੈਂ ਮੇਰੇ ਆਲੇ ਤੇ ਮੈਂਹੀ ਗਲ ਮੈਂ ਕੁ ਆ ਦੇਗਾ ਮਨੇ ਦਸ ਕ ਹਜ਼ਾਰ ਰੁਪਏ ਦਾ ਲਾ ਦੇ ਜੀ। ਮੈਂ ਗੱਡੀ ਦੇਣੀ ਆ।
ਹਾਂ।
ਕਿਸ ਹੋਂ ਦੇ ਨੇ ਜੀ ਮੈਂਨੇ ਦਸ ਕਿ ਰੁਪਏ ਦਾਰਾ ਦਿਉ
ਹਾਂ ਬਾਦ ਮ ਕਰਟ ਹਾਂ ਨਹੀਂ
ਪਹਿਲਾਂ ਬਹੁਤ ਵਾਰੀ ਇੱਕ ਵਾਰੀ ਮੈਂ ਸ ਤਾਂਗਾ ਫਿਰ ਜੀਗਾ
ਸਹੀ ਗੱਲ ਆ ਕਿੱਦਾਂ ਘੁੰਮਣ ਜਾਣ ਦੇ ਰਹੀ ਤੇ ਕਿੱਥਾਂ ਜੋ ਲੈ ਲਾਂਗੇ ਹੈਨਾ।
ਹੋਰ। ਘੁੰਮਣ ਤਾਂ ਪਾ ਫੇਰ ਵੀ ਜਾ ਆਂਵਾਂਗੇ। ਜਿਵੇਂ ਤੈਨੂੰ ਓਥ ਪਾ ਤਾਂ ਐਵੇਂ ਆ ਇੱਕ ਦੋ ਟੋਭੇ ਚ ਜਾਗਾ। ਘੁੰਮ ਮੇ ਜੀ।
ਪਿੱਛਾ
ਸਵਿਮਿੰਗ ਪੂਲ ਚ
ਹਾਂ ਹਾਂ।
ਉਧਰ ਨਾ ਆਵਾਂਗੇ, ਜੀਕੇ ਆਪਾਂ ਘੁੰਮੇ ਅ ਹੋਰ ਕੀ ਆ ਆਪਣੀ ਇੱਕ ਗੱਡੀ ਜੁੜ ਗ ਆਪਣੇ ਜਹਾਜ ਅ ਜੁੜ ਗਏ ਆਪਾਂ ਯਾਰ ਗੱਡੀ ਸਿੱਖਣ ਜੋਗੇ ਹੋਗੇ ਆਪਾਂ ਹੋ ਗ ਜੀਦਾ ਘੁੰਮਿਆ ਬਰਾਬਰ ਆ।
ਹਾਂ ਉਹੀ ਗੱਲ ਆ ਉਹੀ ਘੁੰਮਣਾ ਹੋਜੇਗਾ ਜਿੱਥੇ ਵੀ ਮੇਲਾ ਦੀਖਿਆ, ਹਾਂ। ਹਾਂ ਚੀਜ਼ ਜੁੜ ਜੇਗੀ, ਹਾਂ ਇੱਕ ਐਸਿਡ ਜੁੜ ਜੇਗਾ ਵੀ ਕੱਲ ਲੋੜ ਪੈਗੀ ਕਿਸੇ ਕੀ ਚਲਾਣ ਨਾਲੋਂ।
ਜੀ ਓ, ਤਾ ਮਾਰਾ ਕਲਦੀਪ ਵੀ ਕੈਰਤਾ ਮੇਰੀ ਮੰਮੀ ਕੇਰੀ ਭੈਣਡੀ ਸ ਜਾਣਾ ਐਤਵਾਰ ਨੂੰ ਅਗਲੇ ਨੂੰ, ਦੀਪ ਨੇ ਕਹਿ ਤਾਂ, ਮੇਰ ਮਮੀ ਕਹਿ ਆਪ ਨੂੰ ਗੱਡੀ ਫੇਰ ਜਾਵਾਗੇ, ਆਪਾ ਅੜੀ ਸਇਬ ਜ਼ਾਰ ਅਹਾ, ਨਾ ਮੇਰਾ ਦੀਪ ਨੂੰ ਕੇਹਾ ਪਲਾਮਾ ਦੀਪ ਮੈਂ ਜਅ ਮੈਂ ਆਪਣੇ ਪੈਸੇ ਕੱਠੇ ਕਰ ਲੇ ਨਾ, ਜਦ ਮੇਰੇ ਕੋਲ‌ ਪ ਵੀਹ- ਹਜ਼ਾਰ ਹੋ ਗਿਆ। ਫੇਰ ਦੀਪ ਨੂੰ ਪੁੱਛਾਂ ''ਮੈਂ ਦੀਪ। ਪੰਜ- ਕੁ ਹਜ਼ਾਰ ਰੁਪਇਆ ਪਾਦੇ ਤੂੰ ਮਾਨੂੰ ਵੀ ਮਾਨੇ ਗੱਡੀ ਲੈ ਰਿਆ ਮਾਰੇ ਕੋਲ ਪੰਜ- ਹਜ਼ਾਰ ਰੁਪਇਆ ਘੱਟ ਗਿਆ, ਜੇ ਦੀਪ ਨੇ ਪੰਜ ਹਜ਼ਾਰ ਰੁਪਆ ਪਾ ਤੇ, ਆ ਫਿਰ ਆਪਾਂ ਦੀਪ ਨੂੰ ਵੀ ਫਸਾਲਾਂਗੇ ਵਿੱਚੇ। ਆਪ ਪਾਸਿਂਗ ਨੀ ਹੁੰਦੀ ਪਾਸੀਆਂ ਤ ਬਹੁ ਪੈਸੇ ਲੱਗੇ ਗਾ, ਹਾਂ ਪਿਆਰ ਕਿੰਨੇ ਸਾਲਾਂ ਕ ਲਖੇਗੀ ਪਾਸਿਂਗ? ਜਿੰਨੇ ਸਾਲਾਂ ਦੀ ਪਾਸਿਂਗ ਹਟੇ ਹੋਈ ਗੀ, ਨਾ ਓਨੇ ਪੈਸੇ ਵੱਧ ਲੱਗੇਏ। ਹਾਂ ਇਹ ਚੱਕਰ ਆ ਪਾਸਿਗ ਦੇਖਣੀ ਪੇਗੀ ਪਲਾ ਕਿੰਨੀ ਖਤਮ ਹੋਈ? ਪੀਆ ਕਿੰਨੇ, ਕਿਹੜੇ ਸਾਲ'ਚ? ਖਤਮ ਹੋਈ ਕਿਹੜੇ ਸਾਲ'ਚ ਮਹੀਨੇ'ਚ ਖ਼ਤਮ ਹੋਈ ਆ? ਜੇ ਪੰਜ-ਛੇ ਸਾਲਾਂ'ਚ ਖਤਮ ਹੋਈ-ਹੋਈ ਨਾ ਬ ਸਾਅ ਨਾ ਪੈਸੇ ਲੱਗਗੇ।
ਯਾਰ ਜੇ ਦੀਪ ਨੂੰ ਪਾਲਿਆ ਫਿਰ ਉਸ ਕਾ ਹਿੰਸਾ ਦਾ ਫਿਰ, ਔਖਾ ਹੋ ਜੇਗਾ ਜਿੱਥਾ ਆਪਣੀ ਦੋਹਾਂ ਕੀ ਆ ਆਪਣੀ ਬੋਂਡਿੰਗ ਆ, ਆਪਾਂ ਸਮਝਾਂਗੇ ਚੀਜ਼ਾਂ ਨੂੰ
ਹਾਂ।
ਉਹ ਬੜਾ ਹੋਏਗਾ ਉਹ ਸਮਝੇਗਾ ਨਾ
ਨਾ ਇੱਕ ਵਾਰੀ ਮੈਂ ਗੱਲ ਕਰਾਂ ਦੀਪ ਨਾਲ। ਵੈਸੇ ਜ ਦੀਪ ਨੇ ਕਹਿ ਵੀ ਥਾਨੇ ਲੈਲੋ ਫਿਰ, ਮੈਨੇ ਇੱਕ ਇਹ ਹੋ ਜਾਏਗਾ ਵੀ ਜਲਦੀਪ ਕੁੱਛ ਕਹਿਣਾ ਨੀ ਬਾਦ ਚੋ ਕਹਿਗਾ ਤੇ ਆ ਫੇਰ ਵੀ ਮੈਂ ਗਾਲਾਂ ਤਾਂ ਖਾਈ ਲਾਗਾ ਇੰਨਾ ਤਾ ਮੈਨੂੰ ਆਦਤ
ਯਾਰ ਜੋ ਪਰ ਜੋ ਤਾ ਚੀਜ਼ ਆ ਨਾ, ਜੀਤਰਾ ਤੇਨੇ ਬਾਈਕ ਲੈਣੀ ਤੀ ਠੀਕ ਆਲ ਬਾਈਕ ਆ ਚੱਲ ਸਾਈਡ ਮਾ ਹੋ ਗਿਆ ਉਹ ਵੀ ਤਾਂ ਲੈਣੀ ਹੈ ਫ ਹਾਂ ਕਿੱਥਾ ਸੱਠ ਕ ਲਾਉਣ ਗਲੇਨੂੰ ਕਰੇ ਤੇ ਹਾਂ ਮੈਨੇ ਦੇਖਿਆ ਜਦੋਂ ਸੱਠ ਅੱਠੇ ਹਜ਼ਾਰ ਕ ਸੱਠਤ ਮਤਰੇ ਹੁਣ ਖੜ ਜਾ ਮੈਂ ਕੈਲਕੂਲੇਟਰ ਕੱਢਾ ਮੈਨੇ ਮੈਨੇ ਪਤਾ ਕਰਿਆ ਦੋ ਮੀਟੰ ਰੁਕ ਠਾ ਬੜਾ ਕੈਲਕੂਲੇਟਰ ਰੱਖ
ਸਾਡੇ ਤਾਂ ਬਾਅਦ ਚ ਵੀ ਕਰ ਲੈ ਸਗ ਤਾਂਾਂ
ਹੂੰ
ਬਾਚ ਵੀ ਕਰ ਲਾਗੇ
ਅੱਛਾਹਿੰ ਨਾ ਮੈਨੇ ਹੁਣ ਮੈਨੇ ਹੁਣ ਕਰਕਾ ਰੱਖਰ ਗਿਆ ਤਾ ਜੋ ਵੀ ਸਾਨ ਆ ਮਿੱਤਰ ਮੰਨਾ ਵੀ ਆਪਾਂ ਨੇ ਸੱਠ ਹਜ਼ਾਰ ਰੁਪਇਆ ਲੈ ਲਿਆ ਠੀਕ ਆ ਅਹ ਕਿੰਨੇ ਮਹੀਨੇ ਵਾਸਤੇ ਲੈ ਲਿਆ ਮੰਨਲਬ ਆਪਾਂ ਨੇ ਸੱਠ ਹਜ਼ਾਰ ਰੁਪਆ ਲਿਆ ਬਿਮਾਨੇ ਤੈਨੂੰ ਪੰਜ ਕੁ ਮਹੀਨਿਆਂ ਵ ਚੁਕਾ ਦਾਂਗੇ ਹਨਾ
ਹਾਂ
ਪੰਜ ਮਹੀਨਾੇ ਚੁਕਾ ਦਾਂਗੇ ਅਹ ਚੱਲ ਛੇ ਮਹੀਨੇ ਲਾ ਲਾ ਛੇ ਇੱਕ ਦਿਨ ਮੈਂ ਤੀਹ ਦਿਨ ਹੋਇ ਇੱਕ ਸੌ ਅੱਸੀ ਦਿਨ ਮੈਂ ਚੁਕਾ ਦਾਂਗੇ
ਹਾਂਜੀ
ਠੀਕ ਆ ਸੱਠ ਹਜ਼ਾਰ ਇੱਕ ਸੌ ਅੱਸੀ ਦੇ ਨ ਮਾਂ ਚਕਾ ਕੇ ਆ ਹੈਂ ਢਾਈ ਦੋ ਰੁਪਏ ਕੇ ਬਆਜ ਨਾਲ ਨਾ ਦੋ ਰੁਪਏ ਕਾ ਪਿਆਜ ਟਮੈਟੋ ਤਿੰਨ ਹਜ਼ਾਰ ਬਹੱਤਰ ਸੌ ਕਾ ਪਏਗਾ ਬਹੱਤਰ ਸੌ ਰੁਪਏ ਜਿਆਦਾ ਦੇਣਾ ਪਏਗਾ ਮਤਲਬ ਸਮਝ ਗਿਆ
ਹਾਂ, ਹਾਂ। ਸਤਰਾ ਸਤਰ ਮਨ ਸਾਰੇ ਮਹੀਨੇ ਵੀ ਅੱਧ ਵਧਾ ਲਾ
ਹੂੰ ਜੇ ਹਾਂ ਜੇ ਮੰਨਲਓ ਜੇ ਮਹੀਨੇ ਵੱਧ ਜਾਣਗੇ ਤਾਂ ਥੋੜਾ ਬਿਆਜ ਵੱਧ ਜੇਗਾ
ਸੱਤਰ ਮੰਨ ਲਾ ਉਹੀ ਛੇ ਮਹੀਨਿਆਂ ਦਾ ਬਹੱਤਰ ਹਜ਼ਾਰ ਹੋਹਾ ਦਸ ਮਹੀਨਿਆਂ ਦਾ ਲਾ ਲਾ ਤਿੰਨੇ ਹਜ਼ਾਰ ਹੋਰ ਵੱਧ ਜਾ ਸੀ।
ਬਸ ਬਸ ਏਤ੍ਰਾਂ ਹੀ ਸਮਝ ਲਾ ਵੀ ਦਸ ਕ ਹਜ਼ਾਰ। ਹਾਂ, ਦਸ ਬਾਰਾਂ ਮਹੀਨਿਆਂ ਕਾ ਬਾਰਾਂ ਕ ਹਜ਼ਾਰ ਹੋ ਜੇਗਾ ਦਸ ਕ ਮਹੀਨਿਆਂ ਕਾ। ਦਸ ਕ ਇੱਕ ਹਜ਼ਾਰ ਮੰਨ ਲਾ ਗਿਆਰਾਂ ਕ ਦਸ
ਪਰ ਏ ਦੇਣਾ ਚਈਂਦਾ ਨਾ, ਕੋਈ ਦੇ ਲੋਣ ਵੀ ਦੇਣ ਵਾਲਾ ਹੋਵੇ। ਨਾ
ਚਲ ਓ ਤੇ ਫੇਰ, ਜੇ ਕੋਈ ਬੰਦਾ ਲਏ ਯਾਰ ਫਿਰ ਤਾਂ ਹੋ ਸਕਾ। ਵੀ ਬੰਦਾ ਲਏਗਾ ਤੈਨੂੰ ਦੇ ਦੇ
ਓ-ਅ-ਓ ਆ ਲਗਾ ਵੀ ਮੈਨੂੰ ਗ਼ਰੀਬੀ ਰੱਖੋ ਕੋਈ ਚੀਜ਼ ਤੇਰਾ ਭਲਾ ਕਰਾ
ਅੱਛਾ।
ਹਾਂ, ਕੋਈ ਇਹੋ ਜਿਹਾ ਬੰਦਾ ਲੱਭਣਾ ਪਏਗਾ, ਵੀ ਜਿਹੜਾ ਏਹ ਤੇ ਲੋਨ ਕਰਵਾ ਦੇ।
ਚਲ ਉਹ ਤਾਂ ਫੇਰ ਆਪਾਂ ਜਾਂਦੇ ਜਾਂਦੇ ਗੱਲ ਕਰਾਂਗੇ ਇਸ ਵਾਰੇ।
ਹਮ।
ਠੀਕ ਆ।
ਹਾਂ ਇਹ ਵੀ ਆਪਣੇ ਹੋਣਾ। ਇਹ ਵੀ ਹੋ ਗਿਆ ਪੂਰਾ।